ਹੈਲੋ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਠੀਕ ਹੋ ਤੁਸੀਂ।
ਹਾਂਜੀ। ਹੋਰ ਤੁਸੀਂ ਦੱਸੋ, ਬਸ ਬੈਠੇ ਹੋਏ ਆ ਕੰਮ। ਸਕੂਲ ਕੰਮ ਕਾਰ ਕਰਕੇ ਵਿਹਲੇ ਹੋ ਕੇ।
ਸਹੀ ਗੱਲ ਏ ਇਹੋਂ ਤੇ ਟਾਈਮ ਲੱਗਦਾ ਸੀ ਪੂਰਾ ਦਿਨ ਚ ਬੈਠਣ ਦਾ
ਬੈਠਿਆ ਨੀ ਜਾਂਦਾ ਹੁਣ ਇਸ ਟਾਈਮ ਤੇ ਮਤਲਬ ਕਿ ਆਪਣੇ ਰੋਟੀ ਪਾਣੀ ਖਾ ਖੂ ਕੇ ਵਿਹਲੇ ਹੋ ਕੇ ਬੈਠੇ ਦੇ ਆ- ਆਪਣਾ ਬੱਚੇ ਵੀ ਸੋ ਗਏ ਨੇ
ਫੇਿਰ ਤੇ ਹੋਰ ਹੋਰ ਆਰਾਮ ਏ। ਅਰੇ ਮੈਂ ਤੁਹਾਨੂੰ ਫੋਨ ਕੀਤਾ- ਤਾ ਸੀ ਪੁੱਛਣ ਵਾਸਤੇ, ਉਹ ਜਾਣਾ ਵੇ- ਐਤਵਾਰ ਨੂੰ ਫੰਕ ਸ਼ਨੀਵਾਰ ਫੰਕਸ਼ਨ ਤੇ ਜਾਣਾ ਹੈ ਫਿਰ ਤੁਸੀਂ ਤੁਸੀਂ ਚੱਲੇ ਹੋ।
ਹਾਂਜੀ, ਮੈਂ ਜਾ ਰਹੀ ਹਾਂ-
ਸਾਰੇ ਜਾ ਰਹੇ ਹੋ, ਕੌਣ ਕੌਣ ਚੱਲਿਆ ਘਰੋਂ?
ਹਾਂ ਸਾਡੇ ਤਾਂ ਸਾਰੇ ਚੱਲੇ ਨੇ-
ਅੱਛਾ ਸਾਰੇ ਚੱਲੇ ਆ, ਤੇ ਫਰ ਕਿੱਦਾਂ ਤੁਸੀਂ ਜਾ ਰਹੇ ਹੋ?
ਅਸੀਂ ਤੇ ਵੀ ਉਹ ਚੱਲੇ ਆ ਕਾਰ ਦੇ ਵਿੱਚ
ਅੱਛਾ! ਤੇ ਸੇ ਕਾਰ ਚ ਜਾ ਰਹੇ ਹੋ ਤੁਸੀਂ ਆਪਣੀ ਪਰਸਨਲ ਕੀਤੀ ਹੈ।
ਹਾਂਜੀ।
ਤੇ ਫੇਰ ਉਹ।
ਨਹੀਂ ਨਹੀਂ ਮਤਲਬ ਉਹਨਾਂ ਨਾਲ ਕੀਤੀ ਨਾ ਆਪਣੇ ਮਤਲਬ ਚ। ਚਾਚਾ ਜੀ ਦੇ ਮੁੰਡੇ ਨੇ ਨਾਲੱ ਕੀਤੀ ਸੀ ਸੈਟੀਗ।
ਅੱਛਾ ਅੱਛਾ, ਠੀਕ ਹੈ ਠੀਕ ਹੈ। ਹਾਂ ਹਾਂ ਸਮਝ ਗਈ ਮੈਂ। ਤੇ ਯਾਰ ਮੈਨੂੰ ਸਮਝ ਨੀ ਆ ਰਿਹਾ ਯਾਰ ਅੱਸੀ ਵੀ ਆਉਣਾ ਕਿੱਦਾਂ ਆਵਾਂ ਮੈਂ।
ਤੁਸੀਂ ਮਤਲਬ, ਉੱਧਰੋਂ ਸਿੱਧਾ ਆ ਜਾਓ ਨਾ।
ਉੱਧਰੋਂ ਆਉਣਾ ਸਿੱਧਾ ਪਰ ਸਾਨੂੰ ਰੂਟ ਹੀ ਨਹੀਂੀ ਸਾਡਾ ਆਪ ਬਣ ਰਿਹਾ ਮੈਂ ਤਾਂ ਉਹੀਓ।
ਤਾਂੰ ਤੇ ਉੱਧਰੋਂ ਨੇੜੇ ਪੈਣਾ ਹਨਾ। ਤੁਹਾਨੂੰ ਬਿਲਕੁਲ ਨੇੜੇ ਪੈਣਾ ਉੱਥੋਂ ਤੁਸੀਂ ਬੱਸੋ ਬਸੀ ਹੀ ਆ ਸਕਦੇ ਹੋ।
ਉਹੀਓ ਮੈਂ ਦੇਖਦੀ ਵੀ ਸੀ। ਤੇ ਪਾਣਾ ਕੀ ਤੁਸੀਂ ਪਾ ਕੀ ਰਹੇ ਹੋ ਕਿਉਂਕਿ ਫੰਕਸ਼ਨ ਤੇ ਚਲੋ ੳਹ ਏ ਨਾ ਅੰਗੇਜਮੈਂਟ ਹੈਗੀ ਹੈ ਤੇ ਕੀ
ਹਾਂ ਤੇ ਸਾਰਿਆਂ ਨੇ ਸਾਰਿਆਂ ਨੇ ਨਾ ਸੂਟ ਹੀ ਪਾਣੇ ਹੈ-
ਅੱਛਾ
ਸੂਟ ਹੀ ਪਾਉਣੇ ਆ ਕੋਈ ਸ਼ਰਾਰੇ ਵਕਣ ਦਾ ਹੋਜੇ ਖੁੱਲੇ ਖੁੱਲੇ ਘੇਰੇ ਵਾਲਾ ਹੋਜੇ ਮਤਲਬ ਜਿਸ ਤਰ੍ਹਾਂ ਮਰਜ਼ੀ ਸੂਟ ਪਾਉਣੇ ਹੈਵੀ ਸੂਟ ਹੋ ਜਾਣ ਬਹੁਤੇ ਹਲਕੇ ਵੀ ਨਹੀਂ ਪਾਉਣਗੇ ਕਿਉਂਕਿ ਕੁੜੀ ਦੀ ਉਹ ਹੈਗੀ ਅੰਗੇਜਮੈਂਟ ਹੈਗੀ ਹੈ ਨਾ ਤਾਂ ਕਰਕੇ
ਤੇ ਫੰਕਸ਼ਨ ਕਿੱਦਾਂ ਦਾ ਕੋਈ ਵੱਡਾ ਗ੍ਰੈਂਡ ਕਰ ਰਹੇ ਨੇ ਜਾਂ ਨਿੱਕਾ ਮੋਟਾ ਕੋਈ ਪੋਟੇਲ ਵਗੈਰਾ ਕਰ ਕਰ ਰਹੇ ਨੇ
ਹਾਂਜੀ ਜਿੱਥੇ ਉਹਨਾਂ ਨੇ ਕਰਨਾ ਨਾ ਕਹਿੰਦੇ ਕਿ ਮਤਲਬ ਹੈਗਾ ਆ ਹੁੰਦਾ ਉੱਥੇ ਜਾ ਕੇ ਪਤਾ ਚਲੇਗਾ ਅਸੀਂ ਹੁਣ ਕਦੇ ਵੇਖਿਆ ਨੀ ਤੇ ਪਹਿਲੀ ਵਾਰੀ ਜਾ ਰਹੇ ਅਸੀ ਵੀ ਤੇ ਜਾ ਕੇ ਪਤਾ ਚੱਲੇਗਾ
ਮੈਂ ਉਹੀਓ ਸੋਚ ਰਹੀ ਸੀ ਮੈਂ ਕਿਹਾ ਕੱਪੜੇ ਪਤਾ ਨੀ ਜ਼ਿਆਦਾ ਹੈਵੀ ਨਾ ਆ ਜਾਣ ਪਹਿਲੇ ਪੁੱਛ ਲਿਆ ਮੈਂ ਸਾਰੇ ਕਿੱਦਾਂ ਦਾ ਪਾ ਰਹੇ ਨੇ ਪਤਾ ਚਲੇਿਆ ਮੈਂ ਕੱਲੀ ਉੱਤੇ ਲਛਕ ਪਿਸ਼ਕ ਕੇ ਆ ਜਾਵਾਂ
ਅਸੀਂ ਤੇ ਬਈ ਆਪਾਂ ਤੇ ਇੱਕ ਸੂਟ ਸਿਰਫ਼ ਮਤਲਬ ਲੈ ਕੇ ਚਲੇ ਜਿਹੜਾ ਉੱਥੇ ਸ਼ਨੀਵਾਰ ਪੈਣਾ
ਅੱਛਾ
ਠੀਕ ਏ ਤੇ ਉਸ ਤੋਂ ਬਾਅਦ ਅਸੀਂ ਸਾਰੇ ਜੀਨਸ ਟੋਪ ਲੈ ਕੇ ਚੱਲੀ ਮੈਂ ਤੇ ਕਿਉਂਕਿ ਗਰਮੀ ਬੜੀ ਹੋਣੀ ਹੈ ਤੇ ਉਹ ਟੋਪ ਜਿਹੜੇ ਹੈਗੇ ਆ ਥੋੜੇ ਟੀ ਸ਼ਰਟ ਟਾਈਪ ਦੇ ਕੱਪੜ ਕੱਪੜੇ ਹੁੰਦੇ ਆ ਬਾਲਉ ਤੇ ਉਹ ਪੈ ਜਾਣੇ ਆ ਤੇ ਤੇ ਉਹ ਲੈ ਚੱਲਦੇ ਆ ਨਾਲ ਇੱਕ ਦੋ ਤਿੰਨ ਨਾਈਟ ਸੂਟ ਲੈ ਜਾਣ ਮੈਂ ਆਪਾਂ ਮਤਲਬ ਦੋ ਚਾਰ ਦਿਨ ਉੱਥੇ ਫੇਿਰ ਰੋਕ ਕੇ ਆਵਾਂਗੇ ਨਾ
ਅੱਛਾ ਤੁਸੀਂ ਸਟੇ ਵੀ ਕਰਨੇ ਆ ਉੱਥੇ
ਸੀ ਨਹੀਂ ਨਾ ਕਰਨੀ
ਤੇ ਫ ਜੋ ਤੁਹਾਡੇ ਨਾਲ ਚੱਲੇ ਨੇ ਉਹ ਕੀ ਨਾਮ ਹੈ ਚਾਚੇ ਦੇ ਮੁ ਮੁੰਡਾ ਚੱਲਿਆ ਤਿੰਨ ਨੂੰ ਤੇ ਉਹ ਵੀ ਤੁਹਾਡੇ ਨਾਲ ਰੁਕਣਗੇ ਉਹ
ਹਾਂਜੀ ਉਹਨਾਂ ਨੂੰ ਵੀ ਰੋਕਣਾ ਨਾ ਸੀ
ਅੱਛਾ।
ਨਾਲ ਫਿਰਬਾਅਦ ਵਿੱਚ ਉਹ ਸਾਡੇ ਨਾਲ ਹੀ ਰੁਕਣਗੇ ਨਾ ਦੀਦੀ ਉੱਥੇ ਦੀਦੀ ਦੇ ਘਰ ਹੀ ਹਾਂ।
ਅੱਛਾ, ਅੱਛਾ। ਨਹੀਂ ਅਸੀਂ ਤੇ ਫਿਰ ਨਾਲੋਂ ਨਾਲ ਵਾਪਸੀ ਹੀ ਕਰਨੀ ਫਿਰ ਕਿਉਂਕਿ ਇਹਨਾਂ ਨੇ ਵੀ ਆਫਿਸ ਜਾਣਾ ਹੈ। ਅ ਤੇ ਫਿਰ ਵਾਪਸੀ ਕਰਾਂਗੇ ਨਾਲੋਂ ਨਾਲ ਹੀ
ਨਹੀਂ ਅਸੀਂ ਫੇਿਰ ਇੱਕ ਦੋ ਦਿਨ ਰਹਿਣਾ ਕਿਉਂਕਿ ਮੈਂ ਕਾਫੀ ਟਾਈਮ ਬਾਦ ਚੱਲੀ ਆ ਨਾ ਮੈਂ ਪਿੱਛੇ ਜਿ ਛੁੱਟੀਆਂ 'ਚ ਜਾਣਾ ਸੀ ਮਾਰਚ ਤੇ ਮੈਂ ਜਾ ਨਹੀਂ ਪਾਈ ਤੇ ਹੁਣ ਮੇਰੇ ਕੋਲ ਛੁੱਟੀਆਂ ਦਾ ਹੈਗਾ ਸੀ ਬਹਾਨਾ ਤੇ ਤੇ ਉਸ ਤੋਂ ਬਾਅਦ ਫੇਿਰ ਮੈਂ ਜਾ ਨਹੀਂੀ ਸਕਦੀ਼। ਤੇ ਇਸ ਕਰਕੇ ਫੇਿਰ ਮੈਂ ਕਿਹਾ ਹੁਣ ਜਦੋਂ ਚਲ ਨਿਕਲਿਆ ਫਿਰ ਦੋ ਤਿੰਨ ਦਿਨ ਬਸ ਨਿਕਲੋ ਇੱਕ ਦਿਨ ਵਸੇ ਨੀ ਮੈਂ
ਨਹੀਂ ਨਹੀਂ ਸਹੀ ਗੱਲ ਬਾਰ ਵਾਰ ਨ ਨਿਕਲਦਾ ਇਹਨਾਂ ਦਰਨ ਚ
ਹਾਂ ਨਾਲੇ ਸਾਰਾ ਸਾਲ ਘਰ ਰਹੀਦਾ ਵਾ ਤੇ ਥੋੜਾ ਮੂਡ ਵੀ ਸਹੀ ਹੋ ਜਾਂਦਾ ਵਾ ਬੰਦੇ ਦਾ ਥੋੜਾ ਬਾਹਰ ਰਹੇਵੇ ਤੇ ਮੈਂ ਕਿਹਾ ਨਾਲੇ ਗੁਰਦੁਆਰੇ ਵਗੈਰਾ ਸਾਰੇ ਮੱਥੇ ਟੇਕ ਕੇ ਆਵਾਂਗੇ ਅਸੀਂ ਇੱਕ ਦੋ ਦਿਨ ਬਾਅਦ ਚੋਂ ਆਵਾਂਗੇ ਵਾਪਿਸ ਅਸੀਂ
ਅੱਛਾ ਨਹੀਂ ਵਧੀਆ ਵਧੀਆ ਫੇਰ ਤੇ ਕਿਉਂਕਿ ਇੱਕੀ ਵਾਰ ਨਿਕਲਦਾ ਮਤਲਬ ਦੋ ਤਿੰਨ ਜਗਾ ਘੁੰਮ ਕੇ ਆਉਂਦਾ ਨਾਲੇ ਕੇ ਵੀ ਕਿਹੜਾ ਰੋ ਰੋ ਜਾਇਆ ਜਾਂਦਾ ਭੇਜਤਾ ਤੁਹਾਡੇ ਘਰ ਵਾਲੇ ਨੇ
ਪੇਕੇ ਤਾਂ ਮੇਰੇ ਉਸਤ ਤੋਂ ਵੀ ਇੱਕ ਘੰਟੇ ਲੱਗਗੇ ਰਸਤਾ ਹੈਗਾ ਪੇਕੇ ਤਾਂ ਮੁਸ਼ਕਲ ਹੀ ਹੈ ਪੇਕੇ ਜਾਵਾਂ ਨਾ ਜਾਵਾਂ ਪਰ ਇੱਥੇ ਹੈ ਕਿ ਜਿਹੜੇ ਜਿਹੜਾ ਦੀ ਦੀਦੀ ਦੇ ਘਰ ਦੇ ਕੋਲ ਜਿਹੜੇ ਮੇਨ ਅਸੀਂ ਚੱਲੇ ਹਾਂ ਸ਼ਹਿਰ ਉੱਥੇ ਆਪਾਂ ਮਤਲਬ ਪਹਿਲੇ ਗੁਰਦੁਆਰੇ ਵਗੈਰਾ ਮੇਨ ਘੁੰਮ ਕੇ ਜਿਹੜੀ ਧਰਤੀ ਦੇ ਚੱਲੇ ਹਾਂ ਉਹਦੀ ਧਰਤੀ ਦੇ ਥਾਂ ਟੇਕਾਂਗੇ ਤੇ ਫੇਰ
ਨਹੀਂ ਸਹੀ ਗੱਲ ਹੈ। ਬਿਲਕੁਲ ਬਿਲਕੁਲ ਹੋ ਆਉਣਾ ਤੁਸੀਂ ਮੈਂ ਕਿਹਾ ਅ ਸੀ ਪੁੱ ਅਛਾ ਭਾਬੀ ਨੂੰ ਕੀ ਪਾਣਾ ਤੇ ਮੈਨੇ ਬੜਾ ਮੈਨੂੰ ਆਪੇ ਸਮਝ ਨੀ ਆਉਂਦਾ ਬਸ
ਤੇ ਮੇਕਅੱਪ ਦਾ ਕੀ ਸੋਚਿਆ ਤੁਸੀਂ?
ਮੇਕਅਪ ਯਾਰ ਮੇਕਅਪ ਦਾ ਮਿਨੂੰ ਉ ਐਕਚੁਲੀ ਮੈਂ ਵੀ ਨਾ, ਕਦੀ ਮਤਲ ਮੈਂ ਏਨਾ ਗਈ ਨੀ ਸ਼ਹਿਰ ‌'ਚ ਮੈਂ ਕਾਫੀ ਸਾਲਾਂ ਬਾਅਦ ਚੱਲੀ ਆਂ। ਮੈਨੂੰ ਤੇ ਪਤਾ ਈ ਨਈ ਮੈਂ ਸਗੋਂ ਤੁਹਾਨੂੰ ਪੁੱਛਣਾ ਸੀ। ਤੁਸੀਂ ਕਿਦਾ ਕਰਵਾ ਰਏ ਓ ਮੇਕਅਪ ਵਗੈਰਾ?
ਮੇਕਅਪ ਤੇ ਮੈਂ ਨਾ ਮੈਂ ਤਾਹਨੂੰ ਸਹੀ ਦੱਸਾਂ ਮੈਂ ਆਪ ਈ ਕਰ ਲੈਣਾ ਵਾ।
ਅੱਛਾ।
ਮੇਕਅੱਪ ਮੈਂ ਆਪ ਕਰਲਾਂ ਗੀ। ਤੇ ਜਿਹੜਾ ਵਾਲਾ ਦਾ ਵਾਲਾ- ਵੂਲਾ ਦਾ ਤੇ ਓ ਉਹਨਾਂ ਨੇ, ਮੈਂ ਗੱਲ ਕਿਸ ਦੇ ਅਹ। ਦੀਦੀ ਨਾਲ ਤੇ ਉਹ ਕਹਿੰਦੇ ਸੀ ਕੋਈ ਗੱਲ ਨੀ ਮੈਂ ਕੋਈ ਕੁੜੀ ਦੱਸਦਾਗੀ ਤਾਡੇ ਹੀ ਕਰਦੇ ਗੀ ਹੈਰਸ
ਅਰੇ ਹਾਂ ਯਾਰ- ਯਾਰ ਵਧੀਆ ਕੀਤਾ ਜੇ ਮੇਰੇ ਕੋਲ ਮੈਂ ਤਾਂ ਪਤਾ, ਹੇਰਸਸ ਚਜ਼ ਨ ਖਰੀਦੀਆਂ ਹੋਈਆਂ। ਮੈਂ ਤੇ ਉਹਦੇ ਕੋਲੋਂ ਈ ਖਰੀਦਾਂਗੀ ਜ੍ਹਿਨੇ ਮੇਰਾ, ਹੇਅਰ ਡੂ ਕਰਨਾ ਨਾ। ਜਾਂ ਤੇ ਬਾਜ਼ਾਰ ਜਾ ਕੇ ਜਲਦੀ 'ਚ ਕੁੱਛ ਖਰੀਦਲਾਂਗੀ, ਜਾਂ ਫਿਰ ਕਿਉਂਕਿ ਮੈਂ ਤੇ ਕੁਛ ਖਰੀਦਿਆ ਈਨੀ ਹੈਗਾ, ਮੇਰੀ ਪਲੇਨਿਗ ਥੋੜੀ ਸੀ ਅ ਤੇ ਮਿਨੂੰ ਫੋਨ ਆ ਰਹੇ ਨੇ ਸਾਰਿਆਂ ਦੇ ਕਿ ਤੁਸੀਂ ਆਓ ਬਈ, ਘਰਾਂ ਦੇ ਫੰਕਸ਼ਨ ਚ ਨੀ ਆਣਾ ਫਿਰ ਕਿੱਥੇ ਜਾਣਾ?
ਹੂੰ-ਹੂੰ।
ਮੈਂ ਵੈਸੇ ਪੁੱਛਦੀ ਆ ਤਹਾਨੂੰ ਤੇ ਤੁਸੀਂ ਮੇਕਅਪ ਆਪੇ ਕਰ ਲੋਗੇ?
ਹਾਂ ਮੇਕਅਪ ਮੈਂ ਆਪੇ ਕਰ ਲੈਂਨੀ ਮੇਕਅਪ ਮੈਂ ਕਰ ਲੈਂਨੀ ਆ ਨਾ ਆਪਣੇ ਆਪ।
ਐ ਵੀ ਵਧੀਆ ਹੈਗਾ ਵੈਸੇ ਤੇ ਆਪੇ-ਆਪੇ ਹੋ ਜਾਂਦਾ।
ਹਾਂਜੀ।
ਚਲੋ ਕੋਈ ਨੀ ਤੁਸੀਂ ਦੱਸਣਾ ਮੈਨੂੰ ਕੀ ਏ, ਹੋਰ ਸੁਣਾਓ ਕੀ ਬਣਾ?
ਹੋਰ ਬਸ, ਮੈਂ ਅੱਜ ਅ ਬਣਾਏ ਸੀ ਚਿੱਟੇ ਛੋਲੇ।
ਅੱਛਾ -ਅੱਛਾ।
ਬੱਚਿਆਂ ਨੂੰ ਫਿਰ ਦੁਪਹਿਰੇ ਮੈਂ ਕੁਲਚੇ, ਨਈਂ ਬੱਚੇ ਕੁਲਚੇ ਖੁਸ਼ ਹੋ ਕੇ ਖਾਂਦੇ ਨੇ। ਨਾਲ ਮੈਂ ਥੋੜ ਚਾਵਲ, ਚਾਵਲ ਬਣਾ ਤੇ ਸੀ।
ਮੇਰੇ ਪੇਕੇ ਬੜੇ ਸ਼ਹਿਰ ਮਸ਼ਹੂਰ ਹੈਗੇ ਨੇ, ਅਹ ਕੁਲਚੇ ਦੇ ਨਾਲ ਛੋਲੇ ਕੁਲਚੇ ਦੇ ਨਾਲ ਰਾਜਮਾਂ ਹਾਂ-ਹਾਂ। ਦੇ ਕੁਲਚਾ
ਸਾਡੇ ਏਹ ਇੱਥੇ ਛੋਲੇ ਬਣਾ ਲੋ ਨਾ ਚਿੱਟੇ ਘਾਰ ਤੇ ਬਾਜ਼ਾਰ ਪੈਹੇ, ਬਜ਼ਾਰੋ ਪੈਕੇਟ ਮਿਲਦਾ ਏ ਕੁਲਚਿਆਂ ਦਾ, ਉਹਨੂੰ ਹਲ ਕਾ ਜਾਂ ਦੇਸੀ ਘਿਓ ਲਗਾ ਕੇ ਤਲ ਕੇ ਖਾਓ। ਤੇ ਮਲਬ, ਗਰਮ ਕਰਕੇ ਖਾਓ ਬੜਾ ਟੇਸਟ ਹੁੰਦਾ ਏ ਕਰਾਰਾ ਜਿਹਾ ਬਣ ਜਾਂਦਾ ਕੁਲਚਾ। ਤੇ ਖਾ, ਬੜਾ ਟੇਸਟ ਆਦਾਂ ਮੈਂ ਬਣਾਏ ਸੀ ਅੱਜ। ਤੇ ਤੁਸੀਂ ਮੰਨੇਗੇ ਕਿਸ ਅੱਗੇ-ਪਿੱਛੇ ਮੇਰੀ ਸਬਜ਼ੀ ਬਚ ਜਾਂਦੀ ਐ। ਮਨੂ ਸਵੇਰੇ ਨਾਸ਼ਤੇ ਚ ਵੀ ਯੂਸ ਕਰਨੀ ਪੈਂਦੀ ਏ। ਤੇ ਅੱਜ ਮੇਰੀ ਸਬਜ਼ੀ ਬੱਚੀ ਵੀ ਨੀ, ਅੱਜ ਮੇਰੀ ਮਸਾਂ ਰੋਟੀ ਪੂਰੀ ਹੋਈ ਰਾਤ ਦੀ। ਮਲਬ ਏਨੇ ਟੇਸਟ ਬਣੇ ਹੀ ਕਿ ਬੱਚਿਆਂ ਨੇ ਛੱਡੇ ਨੀ। ਦੋ-ਦੋ ਮਿੰਟ ਬਾਅਦ ਖੇਡ ਕੇ ਆਂਦੇ ਸੀ। ਦੋ-ਦੋ ਮਿੰਟ ਬਾਰ ਚਾਵਲ, ਫੜੇ ਛੋਲੇ ਪਾਏ ਖਾ ਕੇ ਬਾਰ। ਚਲੇ ਗਏ, ਫੇਰ ਆਏ ਘੰਟੇ ਬਾਦ ਆਏ ਫੇਰ ਚਾਵਲ ਫੜੇ ਮੈਂ ਤਾਂ ਈ ਬਣਾਏ ਮੈਂ ਕਿਆ ਬੱਚੇ ਖੇਡਦੇ ਵੀ ਇਹਨਾਂ ਨੂੰ ਭੁੱਖ ਵੀ ਲੱਗੀ ਜਾਣੀ ਏ ਬਾਰ- ਬਾਰ। ਤੇ ਮੈਂ ਬਣਾ ਕੇ ਰੱਖ ਦਿੱਤੇ ਸੀ ਮੈਂ ਖਾਈ ਜੋ, ਜਿੰਨੇ ਖਾਣੇ।
ਆਹੋ ਸਹੀ ਕੀਤਾ ਤੁਸੀਂ। ਓਕੇ, ਬੱਚਿਆਂ ਨੂੰ ਇਓ, ਮਜ਼ਾ ਆ ਜਾਂਦਾ ਉਹਨਾਂ ਨੂੰ ਮੈਂ ਵੀ ਮੈਂ ਤੇ ਅੱਜ ਬਣਾਈ ਸੀ। ਮਾਹ-ਮਾਹ ਛੋਲਿਆਂ ਦੀ ਦਾਲ। ਖਾਈ ਨੀ ਰੋਟੀ ਅਸੀਂ ਕਿਸੇ ਨੇ, ਬਸ।
ਜਦੋਂ ਬੰਦ ਆਪ ਬੰਦਾ ਬਣਾਦਾਂ ਨਾ ਫੇਰ ਨੀ ਖਾਧੀ ਜਾਂਦੀ ਘੰਟਾ ਡੇੜ ਘੰਟਾ ਭੁੱਖ ਨੀ ਲੱਗਦੀ, ਨਈ-ਨਈ ਲੱਗਦੀ।
ਉੱਪਰੋਂ ਦੀ ਗਰਮੀ ਏਡੀ ਪੈਂਦੀ ਪੀ ਏ, ਉਪਰੋਂ ਭੁੱਖ ਨੀ ਲੱਗਦੀ।
ਜਦੋਂ ਕਿਉਂਕਿ ਗਰਮੀ 'ਚ ਅਸੀਂ ਬਣਾ ਕੇ ਆਏ ਹਾਂ ਸਾਨੂੰ ਨਹੀ ਲਗਦੀ। ਭੁੱਖ ਤੇ ਫਿਰ ਉਸ ਤੋਂ ਬਾਅਦ ਜਦੋਂ ਆਪਾਂ ਸਾਰੇ ਖਾ ਕੇ ਵੇ ਲੇ ਹੋ ਜਾਣਗੇ ਨਾ ਜਦੋਂ ਆਪਾਂ ਸੋਣ ਲੱਗਾਗੇ ਫੇਰ ਸਾਨੂੰ ਲੱਗੇਗਾ ਆਏ ਹੁਣ ਕੁਛ ਖਾਣ ਨੂੰ ਆਉਣਾ ਚਾਹੀਦਾ।
ਨਹੀਂ ਸਹੀ ਗੱਲ ਏ ਫਿਰ ਉਹ ਵੀ ਮਨ ਕਰਦਾ ਕੋਈ ਪਾ ਕੇ ਦੇ ਦੇ। ਆਪੇ ਪਾ ਕੇ ਵੀ ਦਿਲ ਨਹੀਂ ਕਰਦਾ।
ਤੁਸੀਂ ਇਹ ਮੰਨੋ ਮੈ ਨਹੀਂ ਮੈਂ ਮੇਰਾ ਮਤਲਬ ਮੇਰੀ ਮੈਂ ਜਦੋਂ ਏਥੇ ਆਈ ਸੀ। ਤੇ ਮੈਨੂੰ ਸਿਰਫ ਪਰੌਂਠੀਆਂ ਹੀ ਬਣਾਂਣੀਆਂ ਆਂਦੀਆਂ ਸੀ।
ਅੱਛਾ
ਤੇ ਪਰੌਂਠੀਆਂ ਬਣਾਣੀਆਂ ਆਂਦੀਆਂ ਸੀ ਤੇ ਇਹ ਰਾਤੀ ਦੋ ਵਜੇ ਉਠ ਜਾਂਦੇ ਮੈਨੂੰ ਭੁੱਖ ਲੱਗੀ। ਦੋ ਵਜੇ ਮੈਨੂੰ ਕੀ ਬਣਾਣਾ ਸੀ ਮੈਂ ਪਰੋਠੀਆਂ ਬਣਾ -ਬਣਾ ਖਵਾਉਂਦੀ ਸੀ ਇਹਨਾਂ ਨੂੰ
ਅੱਛਾ -ਅੱਛਾ ਤੁਹਾਡੀ ਕਿਸ ਏਜ 'ਚ ਮੈਰਿਜ ਹੋਈ ਦੀ ਏ।
ਮੇਰੀ ਹੋਈ ਤੇ ਮਤਲਬ ਟਵੰਟੀ ਫਾਈਵ 'ਚ ਹੀ ਏ। ਪਰ ਕੰਮ ਨੀ ਮੈਂ ਕੋਈ ਸਿੱਖਿਆ ਸੀ ਕਿਉਂਕਿ ਮੈਂ ਸਕੂਲ ਜੋਬ ਕਰਦੀ ਹੀ ਨਾ।
ਅੱਛਾ ਮੇਰੇ ਵਾਲਾ ਹਸਾਬ ਮੈਂ ਵੀ ਨੀ ਬਣਾਂਦੀ। ਮੈਂ ਵੀ ਜੋਬ ਕਰਦੀ ਕਰਦੀ ਵਿਆਹ ਹੋ ਗਿਆ ਏ ਤੇ ਬਣਾਣਾ ਕੁਛ ਨੀ ਆਉਂਦਾ ਸੀ ਬਟ ਹਾਂ ਮੈਂ ਹੁਣ ਬਣਾ ਲੈਂਦੀ ਆ ਇਕੱਲੇ ਰਹਿੰਦੇ ਆ। ਹੁਣ ਬਣਾਣਾ ਪੈਂਦਾ।
ਤੇ ਜੋਬ ਵਗੈਰਾ ਕਰਦੀ ਸੀ ਫਿਰ ਸਾਰਾ ਦਿਨ ਮੇਰੇ ਪਾਪਾ ਸਾਰਾ ਦਿਨ ਮਤਲਬ ਕਿ ਜਾਣਾ ਤੇ ਸ਼ਾਮੀ ਛੇ ਵਜੇ ਘਰ ਵ ਆਉਣਾ। ਫਿਰ ਮੰਮੀ ਕਰਵਾਂਦੇ ਨੀ ਸੀ ਕੁਛ ਵੀ ਮੇਰੇ ਕੋਲੋਂ ਤੇ ਮੈਨੂੰ ਆਂਦਾ ਹੀ ਨਹੀਂ ਸੀ ਕੁਛ ਵੀ
ਅੱਛਾ- ਅੱਛਾ ਕੋਈ ਨੀ ਏਦਾਂ ਹੀ ਹੁੰਦਾ ਨੇ ਅਸੀਂ ਆਪੇ
ਫਿਰ ਹੌਲੀ -ਹੌਲੀ ਆਪਣੇ ਆਪ ਜਾਚ ਆਗੀ।
ਹਾਂ ਬਣਾ ਲੋਂ ਹੁਣ ਤਾਂ ਦੇਖੋ ਮੈਂ ਵੀ ਮੈਂ ਤਾਂ ਕੁਛ ਨੀ ਬਣਾਂਦੀ ਸੀ ਮੈਨੂੰ ਕੁਛ ਵੀ ਨੀ ਆਂਦਾ ਸੀ ਬਣਾਣਾ। ਹੁਣ ਦੇਖੋ ਹੁਣ ਸਭ ਬਣਾ ਲੈਂਦੇ ਆ ਹੁਣ ਤੇ ਪੁਛ ਮੈਂ ਵੀ ਹਜੇ ਵੀ ਪੁੱਛ- ਪੁੱਛ ਕੇ ਬਣਾਂਦੀ ਹਾਂ ਘਰ ਆਪਣੀ ਮਦਰ ਨੂੰ ਕਾਲ ਕਰਦੀ ਆਂ। ਪੁੱਛਦੀ ਹਾਂ ਬੀ ਹਾਂ ਦੱਸੋ ਕਿਸ ਤਰ੍ਹਾਂ ਬਣਾਈ ਦਾ। ਉਹ ਸਮਝਾਂਦੇ ਨੇ ਕਿ ਐ ਤੜਕਾ ਇਸ ਤਰ੍ਹਾਂ ਲਾਓ ਯੇ ਤੇ ਵੋ ਪਹਿਲੇ ਤੇ ਮੈਨੂੰ ਵੀ ਨੀ ਆਂਦਾ ਸੀ ਮੈਂ ਵੀ ਜੋਬ ਕਰਦੇ ਕਰਦੇ ਮੇਰੀ ਮੈਰਿਜ ਹੋ ਗਈ।
ਹੂੰ-ਹੂੰ
ਬਸ ਚਲੋ।
ਅੱਛਾ ਠੀਕ ਹੈ ਜੀ।
ਓਕੇ ਜੀ ਸਤਿ ਸ਼੍ਰੀ ਅਕਾਲ।
ਹੋਰ ਦੱਸੋ।
ਬਸ- ਬਸ ਹਜੇ ਨੀ ਹੋਰ ਤੁਸੀਂ ਪਲੀਜ਼ ਜਦੋਂ ਨਿਕਲੋਗੇ ਨਾ ਮੈਨੂੰ ਇੱਕ ਵਾਰੀ ਕੋਲ ਕਰ ਦੇਣਾ ਕਿ ਅਸੀਂ ਇਸ ਟਾਈਮ ਤੇ ਨਿਕਲ ਰਹੇ ਆਂ। ਠੀਕ ਏ ਉਹ ਫੰਕਸ਼ਨ ਅਸਤੇ ਮੈਨੂੰ ਦੱਸ ਦੇਣਾ ਫੇਰ ਮੈਂ ਵੀ ਨਾ ਉਸ ਸਾਬ ਨਾਲ ਨਿਕਲ ਜਾਂਗੀ।
ਸ਼ੁਕਰਵਾਰ ਨਿਕਲਾਂਗੇ ਨਾ ਸਵੇਰੇ -ਸਵੇਰੇ ਹੀ ਨਿਕਲਾਂਗੇ।
ਅੱਛਾ ਤੁਸੀਂ ਇੱਕ ਦਿਨ ਪਹਿਲੇ ਜਾ ਰਹੇ ਹੋ।
ਹਾਂਜੀ -ਹਾਂਜੀ ਅਸੀਂ ਸ਼ੁੱਕਰਵਾਰ ਸਵੇਰੇ ਸਵੇਰੇ ਨਿਕਲਣਾ ਏ ਮਤਲਬ ਮੋਰਨਿੰਗ ਦੀ ਵੀ ਸਵੇਰੇ -ਸਵੇਰੇ ਚਾਰ ਵਜੇ ਦੇ ਟਾਈਮ ਦੇ ਵਿੱਚ ਨਿਕਲਣਾ ਸੀ।
ਅੱਛਾ ਮਤਲਬ ਤੁਸੀ ਸਵੇਰੇ- ਸਵੇਰੇ ਹੋ ਆਨਾ ਏ ਇਹ ਵਧੀਆ ਵੈਸੇ ਟਾਈਮ ਵੀ
ਹਾਂ ਤੇ ਅਸੀਂ ਨੌ ਵਜੇ ਤੱਕ ਉਥੇ ਪਹੁੰਚ ਜਾਂਗੇ ਦੀਦੀ ਦੇ ਕੋਲ
ਕੋਈ ਨੀ ਫੇ ਮੈਂ ਤੇ ਫਿਰ ਅਸੀਂ ਰਾਤੀ ਅਸੀਂ ਤੇ ਰਾਤੀ ਆਵਾਂਗੇ ਸ਼ੁੱਕਰਵਾਰ ਰਾਤੀ ਐ ਇਹਨਾਂ ਦਾ ਔਫਿਸ ਹੈਗਾ ਫੇ ਔ ਫਿਸ ਅਟੈਂਡ ਕਰਕੇ ਆਣਗੇ ਆਪਣਾ
ਹਾਂ ਉਹ ਤੇ ਕੋਈ ਨਹੀਂ ਪਰ ਐ ਨਾ ਅਸੀਂ ਤਾਂ ਸਵੇਰੇ ਦੀਦੀ ਨੇ ਨਾ ਇਹਨਾਂ ਨੂੰ ਬੁਲਾਇਆ ਸੀ ਪਹਿਲੇ ਵੀ ਕਿ ਤੁਸੀਂ ਆਓ ਤੇ ਇਹ ਗਰਮੀ ਕਰਕੇ ਗਏ ਨੀ ਤੇ ਕਹਿੰਦੇ ਚਲ ਮੈਂ ਇੱਕ ਦਿਨ ਪਹਿਲੇ ਜਾ ਕੇ ਵੇਖਦਾ ਵਾਂ ਕਿਉਂਕਿ ਹਰ ਇੱਕ ਭੈਣ ਨੂੰ ਆਪਣੇ ਭਰਾ ਨਾਲ ਉਮੀਦ ਹੁੰਦੀ ਹੈ। ਕੀ ਆਏਗਾ ਤੇ ਫੇਰ ਥੋੜਾ ਬਹੁਤਾ ਕੰਮ ਕਰਾ ਦੇਗਾ ਤੇ ਫੇਰ ਇੱਕ ਦਿਨ ਤਾਂ ਕਹਿੰਦੇ ਮੈਂ ਸਵੇਰੇ ਤਾਂ ਹੀ ਕਹਿੰਦੇ, ਸਵੇਰੇ ਤੜਕੇ ਚਾਰ ਵਜੇ ਮੈਂ ਕਾਰ ਚਲਵਾ ਰਹਿਣੀ ਆ ਤੇ ਨੌ ਵਜੇ ਤੱਕ ਮੈਂ ਉੱਥੇ ਪਹੁੰਚ ਜਾਣਾ ਤੇ ਸਾਰਾ ਦਿਨ ਮੈਂ ਜੋ ਕੰਮ ਹੋਏਗਾ ਜੀਜੇ ਨਾਲ ਰਲ ਕੇ ਕਰਵਾ ਦਾਂਗਾ
ਚਲੋ ਕੋਈ ਨੀ ਤੁਸੀਂ ਕਰ ਲੈਣਾ ਮੈਨੂੰ ਦੱਸਣਾ ਠੀਕ ਹੈ।
ਹਮ
ਓਕੇ ਓਕੇ ਬਾਏ
ਓਕੇ ਜੀ ਮੈਂ ਨਾ ਜਿਸ ਦਿਨ ਦਿਨ ਇੱਕ ਦਿਨ ਪਹਿਲੇ ਆਵਾਂਗਾ
ਇਹ ਕਾਲ ਕੱਟਨਾ ਮੇਰੀ ਤੋਂ ਕਾਲ ਨੀ ਕੱਟ ਹੋ ਰਹੀ
ਮੇਰੀ ਵੀ ਨੀ ਕੱਟ ਰਹੀ ਟਾਈਮਿੰਗ ਵੱਧਦੀ ਜਾਂਨੀ ਤੁਹਾਡੀ
ਆਹੋ ਕੋਲ ਨੀ ਕੱਟਦੀ ਪਈ